ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ
ਹਾਂਜੀ ਹੋਰ ਸੁਣਾਓ ਕੀ ਆ ਤੁ
ਬਸ ਵਧੀਆ ਠੀਕ ਠਾਕ ਤੁਸੀਂ ਸੁਣਾਓ ਮੈਂ ਵਦੀ
ਅਾ ਹੋਰ ਸੁਣਾਓ ਖਾ ਲਿਆ ਗਤਲਬ ਨਾਸ਼ਤਾ ਕਰ ਲਿਆ
ਹਾਂਜੀ ਮੈਂ ਤੇ ਕਰ ਲਿਆ ਬੱਚੇ ਰਹਿ ਗਏ ਬਸ
ਅੱਛਾ ਅੱਛਾ ਅੱਛਾ ਜ ਹੋਰ ਸੁਣਾ ਬੱਚੇ ਘਰ ਦਾ ਖਾਣਾ ਹੀ ਖਾਂਦੇ ਜਾਂ ਫਾਸ ਫੱਦ ਦਾ ਖਾਂਦੇ ਤੁਹਾੇ
ਨਹੀਂ ਨਹੀਂ ਫਾਸਟ ਫੂਡ ਬਿਲਕੁਲ ਘੱਟ ਖਾਂਦੇ ਆ ਓਨਲੀ ਸੰਡੇ ਸੰਡੇ ਵੀ ਰਿਿਆਾਰੀ ਹਮ
ਬਰਡ ਦਾ ਖਾਣਾ ਤਾਂ ਬੇਕਾਰ ਹੀ ਹੈ ਬਿਲਕੁਲ ਵੀ
ਨਹੀਂ ਘਰ ਦਾ ਖਾਣਾ ਖਾ ਕੇ ਜ਼ਿਆਦਾ ਪਸੰਦ ਕਰਦਾ
ਹਾਂਜੀ ਹਾਂਜੀ
ਹੱ
ਕਦੀ ਕਤਾਰ ਬੱਚੇ ਮੰਗਵਾ ਲੈਂਦੇ ਨੇ ਕਦੀ ਉਹ ਨਾ ਗੰਦੇ ਤੇਲ ਚ ਤਲੇ ਹੁੰਦਾ ਸਮਾਨ ਨੂੰ ਮਗਰ ਕੀ ਕਰਨ ਬੱਚੇ ਵੀ ਦਿਲ ਕਰਦਾ ਸੀ ਉਹਨਾਂ ਦਾ ਵੀ ਖਾਣ ਤੇ
ਹਾਂਜੀ ਹੋਰ ਸੁਣਾਓ ਹੋ ਵਧੀਆ
ਵਧੀਆ ਵਧੀਆ ਹੋਰ ਮੌਸਮ ਕਿਵੇਂ ਤੁਹਾਡੇ ਉੱਧਰ
ਗਰਮੀ
ਮੀਂਹ ਨਹੀਂੀ ਆਇਆ
ਧੁੱਪ ਚੜੀ
ਅੱਛਾ ਤੇ ਉੱਪਰ ਚੜ ਸਾਡੇ ਤਾਂ ਧੁੱਪ ਬੜੀ ਤੇਜ਼ ਸੀ ਸਵੇਰੇ ਤਾਂ ਬੜੀ ਗਰਮੀ ਲੱਗੀ ਹੁਣ ਬੱਦਲ ਹੋਇਆ ਵਾ ਬਾਰਿਸ਼ ਵੀ ਆਈ ਹੈ ਥੋੜੇ ਜਿਹੀ ਬਰਫ਼ਨੀ ਆ ਪਿਆ ਵ ਥੋੜਾ ਜਿਹਾ ਤੇ ਹੁਣ ਫੇਰ ਉਹੀ ਹਾਲ ਮਗਰ ਹੁਣ ਹਵਾ ਚੱਲ ਪਈ ਹੈ ਬਾਰਿਸ਼ ਆਏਗੀ ਤੇਜ਼ ਇੱਕ ਵਾਰੀ ਹੋਰ
ਹਮ
ਕਹਿੰਦੇ ਨਾ ਮੌਸਮ ਖ਼ਰਾਬ ਸੀਗਾ ਚਾਰ ਪੰਜ ਛੇ ਸੱਤ ਅੱਠ ਨੂੰ ਤੱਕ ਹੈਗਾ ਖ਼ਰਾਬ ਮੌਸਮ ਮਗਰ ਲੱਗਦਾ ਹੀ ਨਹੀਂੀ ਗਗਾ ਲੱਗਦਾ ਨਹੀਂ ਮੌਸਮ ਖਰਾਬ। ਧੁੱਪ ਚੜ, ਜਾਂਦੀ ਇੰਨੀ ਤੇਜ਼।
ਹੂੰ।
ਪਤਾ ਨੀ, ਕਿ ਦੂਰ- ਦੂਰ, ਬਾਰਿਸ਼ਾਂ ਪੈਂਦੀਆਂ। ਇੱਧਰ ਤਾਂ, ਪੈਂਦੀਆਂ ਹੀ ਨੀ ਬਾਰਿਸ਼। ਥੋੜੀੱ ਘਟ ਪੈਣ, ਲੱਗ ਗਈ ਹੁਣ।
ਹਮ ਹੋਰ ਸੁਣਾ ਹੋਰ ਸੁਣਾਓ ਕੀ ਹਾਲ ਹੈ?
ਤੁਸੀਂ ਸੁਣਾਓ, ਕੋਈ ਯਾਤਰਾ ਬਾਰੇ। ਤੁਸੀਂ ਕਿਹੜੀ ਯਾਤਰਾ, ਕੀਤੀ ਹੈ। ਹੁਣ ਤੱਕ।
ਕੀ ਐ।
ਹੈਲੋ, ਹਾਂਜੀ।
ਹਜੇ ਤੇ ਮੈਂ, ਦਰਬਾਰ ਸਾਹਿਬ, ਤੇ ਸ਼ਹੀਦਾ ਸਾਹਿਬ ਜਾ ਰਹੀ ਆ।
ਅੱਛਾ- ਅੱਛਾ, ਨਹੀਂ ਵੈਸੇ ਹੀ, ਜਿਵੇਂ ਮਨੀਕਰਨ ਸਾਹਿਬ, ਜਾਂ
ਹਾਂ, ਮਨੀਕਰਨ ਸਾਹਿਬ, ਹੋਇਆ ਸੀ। ਹੇਮਕੁੰਟ ਸਾਹਿਬ ਵੀ, ਮੱਥਾ ਟੇਕ ਆਈ ਆ, ਮੈਂ। ਦਮਦਮਾਸ਼ਾ ਸਾਹਿਬ ਵੀ, ਸਿਰਫ ਮੇਰੇ ਦੋ, ਤੱਕਤ ਰਹਿ ਗਏ ਨੇ।
ਅੱਛਾ, ਪਟਨਾ ਸਾਹਿਬ, ਦਾ ਰਹਿ ਗਿਆ ਹੋਣਾ। ਤੁਹਾਡਾ ਇਥੇ। ਅੱਛਾ, ਹਜ਼ੂਰ ਸਾਹਿਬ, ਨੀ ਗਏ?
ਨਹੀਂ, ਹੁਣ ਪਲੈਨ, ਬਣਾ ਰਹੇ ਆ। ਅਕਤੂਬਰ ਚ।
ਅੱਛਾ ਜੀ, ਹਜ਼ੂਰ ਸਾਹਿਬ ਦਾ। ਤੇ ਮਨੀਕਰਨ ਸਾਹਿਬ, ਦੀ ਯਾਤਰਾ ਕਿਵੇਂ ਰਹੀ ਤੁਹਾਡੀ।
ਬੜੀ ਵਧੀਆ।
ਅੱਛਾ ਜੀ। ਕੌਣ- ਕੌਣ ਗਿਆ ਸੀ?
ਮੇਰੀਆਂ ਭੈਣਾਂ। ਅਸੀਂ ਯਾਤਰਾ, ਸਾਰੀ ਸੰਗਤ ਦੇ ਨਾਲ ਹੀ ਹੈ।
ਅੱਛਾ, ਸੰਗਤ ਦੇ ਨਾਲ ਜਾਂਦੇ। ਠੀਕ ਹੈ। ਅੱਛਾ, ਤੁਹਾਡੇ ਉੱਥੇ ਜਾਂਦੀ ਹੋਣੀ ਨਾ, ਫੇਰ ਕੀਰਤਨ ਵਗੈਰਾ ਸੰਗਤ ਦੇ ਨਾਲ। ਵਧੀਆ ਐ ਵੀ, ਵਧੀਆ ਵੇ। ਸੰਗਤ ਦੇ ਨਾਲ ਜਾਓ। ਅੱਛਾ, ਰਹਦਾ। ਤੇ ਹੇਮਕੁੰਟ ਸਾਹਿਬ, ਗਏ ਸੀ। ਕਿਦੇ ਨਾਲ ਗਏ ਸੀ ਤੁਸੀਂ?
ਹੇਮਕੁੰਟ ਸਾਹਿਬ, ਚਾਚੀ ਸੱਸ ਨਾਲ, ਗਈ ਸੀ।
ਅੱਛਾ ਜੀ। ਉਹ ਹੀ ਯਾਤਰਾ ਫੇਰ, ਵਧੀਆ ਰਿਹਾ ਹੋਣਾ।
ਉਹੀ ਸਾਰੇ ਉਹਨਾਂ, ਦੇ ਵੀ ਕਾਫੀ ਕਲੋਜ ਫਰੈਂਡ, ਸਾਰੇ ਰਿਸ਼ਤੇਦਾਰ ਸੀ। ਉਹਨਾਂ ਸਾਰਿਆਂ, ਨਾਲ ਗਏ ਸੀ।
ਅੱਛਾ ਜੀ- ਅੱਛਾ ਜੀ।
ਹਾਂਜੀ, ਹੋਰ ਸਭ ਵਧੀਆ, ਠੀਕ।
ਕੀ-ਕੀ, ਕੀਤਾ ਤੁਸੀਂ ਉੱਥੇ। ਹੇਮਕੁੰਟ ਸਾਹਿਬ, ਪੈਦਲ ਗਏ ਬਿਲਕੁਲ। ਅੱਛਾ ਜੀ, ਹੋਰ ਤੁਹਾਡੇ ਬੱਚੇ ਬੱਚੇ ਵੀ, ਗਏ ਸੀਗੇ। ਤੁਸੀਂ ਇਕੱਲੇ
ਦੋਨੋ, ਬੱਚੇ ਵੀ ਗਏ ਸੀ। ਮੇਰੇ ਨਾਲ।
ਅੱਛਾ- ਅੱਛਾ, ਤੇ ਹਸਬੈਂਡ?
ਨਹੀਂ, ਓ ਨਹੀ ਗਏ।
ਕਿਉਂ?
ਉਹ, ਕੰਮ ਸੀਂ ਘਰ, ਤਾਂ ਕਰਕੇ।
ਅੱਛਾ ਜੀ-ਅੱਛਾ ਜੀ, ਹੂੰ। ਹੋਰ, ਸੁਣਾਓ ਨਵੀ ਤਾਜੀ?
ਹੋਰ, ਸਭ ਵਧੀਆ ਜੀ।
ਦੱਸੋ ਕੁਛ, ਆਪਣੇ ਬਾਰੇ। ਕੀ ਬਣਾ ਲਿਆ, ਕੀ ਖਾ ਲਿਆ। ਅੱਜ
ਹਜੇ ਤੇ, ਦਾਲ ਵਾਲਾ, ਆਟਾ ਗੁੰਣਿਆ ਸੀ। ਉਹ ਬਣਾਈ ਰੋਟੀ।
ਖਾ ਲੈਂਦੇ ਨੇ ਬੱਚੇ, ਰੋਟੀ ਦਾਲ ਵਾਲੀ।
ਹਾਂਜੀ।
ਠੀਕ ਹੈ- ਠੀਕ ਹੈ। ਹੋਰ?
ਬਸ, ਹੁਣ ਬੱਚਿਆਂ ਨੇ, ਖਾਣੀ ਹੈਗੀ ਆ। ਅਸੀਂ ਤੇ ਖਾ ਲਈ ਏ।
ਅੱਛਾ -ਅੱਛਾ। ਹੂੰ, ਲੇਟ ਨੀ ਹੋ ਗਏ। ਸਾਢੇ ਬਾਰਾਂ ਹੋ ਗਏ ਨੇ।
ਉਹ, ਬੱਚੇ ਖਾਂਦੇ ਹੀ, ਬੜੀ ਲੋਟ ਨੇ।
ਅੱਛਾ -ਅੱਛਾ, ਠੀਕ ਹੈ ਜੀ। ਹੋਰ ਸੁਣਾਓ?
ਹੋਰ ਸਭ
ਹੋਰ ਫਰੀ ਹੋ ਕੇ ਕੀ ਕਰਦੇ ਹੋ ਫਿਰ
ਫਰੀ ਹੁੰਦੇ ਨੀ, ਕਰਨਾ ਕੀ ਹੈ, ਫ੍ਰੀ ਨੀ ਹੁੰਦੀ
ਹੁੰਦਾ
ਫਰੀ ਹੁੰਦੇ ਨੀ ਬਸ ਦੇ ਲਓ ਹੁਣ ਟਾਈਮ ਕਿੰਨਾ ਹੋ ਗਿਆ ਬਸ ਖਾਣਾ ਬਣਾਉਣਾ ਹੁਣ ਮੁੰਡੇ ਦਾ ਫਿਰ ਗੁਰਦੁਆਰੇ ਚੱਲੇ ਜਾਣਾ ਵੇ ਫ਼ਿਰ ਸ਼ਾਮੀ ਛੇ ਵਜੇ ਆਕੇ ਫੇਰ ਰੋਟੀ ਪਾਣੀ ਲੱਗ ਜਾਣਾ
ਬਸ ਇਹੀ ਹੈ ਘਰਾਂ ਦੇ ਕੰਮ ਤਾਂ ਮੁੱਕਦੇ ਨੀ ਜਿੰਨੇ ਮਰਜ਼ੀ ਦੇਖੋ
ਹਮ
ਬਸ ਰੋਟੀ ਪਾਣੀ ਬਣਾਓ ਥੋੜਾ ਜਿਹਾ ਫੇਰ ਫਰੀ ਹੋ ਫਿਰ ਦੁਪਹਿਰ ਦੇ ਲੱਗ ਜਾਓ ਫੇਰ ਫਰੀ ਹੋਵੋ ਚਾਹ ਪਾਣੀ ਬਣਾਓ, ਫਿਰ ਰਾਤ ਦੀ ਲੱਗ ਜਾ ਰੋਟੀ
ਹਮ
ਸਾਰਾ ਦਿਨ ਇਹੋ ਕੁਛ ਹੈ ਇੱਕ ਤਾਂ ਗਰਮੀ ਨੇ ਬਹੁਤ ਪਰੇਸ਼ਾਨ ਕੀਤਾ ਬੜੀ ਗਰਮੀ ਹੈ
ਹਮ
ਪਸੀਨੇ ਰਸੋਈ ਤਾਂ ਜਾਂਣ ਦਿਲ ਹੀ ਨਹੀਂ ਕਰਦਾ, ਜਾਓ ਪਸੀਨੇ ਐਂ ਚੋੰਣਦੇ ਨੇ ਪਿੰਡੇ ਤੋਂ, ਮੂੰਹ ਤੋਂ ਉਹ ਦੋ ਮਹੀਨੇ ਦੀ ਗਰਮੀ, ਐਵੇਂ ਹੀ ਰਹਿਣਾ ਬਸ
ਹਾਂਜੀ।
ਫਿਰ ਤਾਂ ਮੌਸਮ ਠੀਕ ਹੋ ਜਾਂਦਾ ਬਾਰਿਸ਼ਾਂ ਵਾਲਾ, ਹੋਰ
ਹੋਰ, ਸਭ ਵਧੀਆ।
ਹੋਰ ਸੁਣਾਓ। ਦੱਸੋ, ਕੁਛ ਅਪਣੇ ਬਾਰੇ।
ਮੇਰੇ ਬਾਰੇ ਕੁਛ ਹੈ ਹੀ ਨੀ, ਦੱਸਣ ਨੂੰ।
ਦੱਸਣ ਨੂੰ ਕਿਉਂ ਨੀ ਹੈਗਾ ਤੁਹਾਡੇ ਬਾਰੇ।
ਨਹੀ ਬਸ ਘਰ ਦੇ ਹਾਊਸ ਵਾਈਫ ਆ, ਤੇ ਹਾਊਸ ਵਾਈਫ ਦੀ ਲਾਈਫ ਚ ਜੋ ਰੈਗੂਲਰ ਹੁੰਦਾ, ਔਹੀ ਹੁੰਦਾ।
ਹੂੰ ਹੂੰ
ਬੱਚਿਆਂ ਨੂੰ ਸਭ ਕੁਛ ਤੁਸੀਂ ਘਰ ਹੀ ਬਣਾ ਕੇ ਦਿੰਦੇ ਹੋ, ਜੋ ਵੀ ਕੁਛ ਮੰਗਣ ਚਿ ਚਿਕਨ ਵਗੈਰਾ ਜਾਂ ਬਰਗਰ ਵਗੈਰਾ ਕੁਛ ਮੰਗਣ ਕੁਛ ਫਰੈਂਡ
ਬਰਗਰ ਬੁਰਗਰ ਨਹੀ ਖਾਂਦੇ ਉਹ, ਘੱਟ ਖਾਂਦੇ ਬਰਗਰ ਬਿਲਕੁਲ, ਖਾਂਦੇ ਹੀ ਨੀ ਬਰਗਰ ਤੇ ਬਿਲਕੁਲ ਨੀ ਸਾਡੇ ਪਾਸਤਾ ਵੀ ਨਹੀ ਖਾਂਦੇ।
ਅੱਛਾ ਚਿਕਨ ਵਗੈਰਾ ਖਾ ਲੈਂਦੇ ਹੋਣੇ ਨਾ, ਅੱਛਾ ਸਪਰਿੰਗ ਰੋਲ ਘਰ ਬਣਾ ਕੇ ਦਿੰਦੇ ਔ।
ਨਹੀ, ਨਹੀ ਸਪਰਿੰਗ ਰੋਲ ਕਦੀ ਖਾਣੇ ਹੋਏ ਤੇ ਕਦੀ ਲੈ ਆਂਉਦੇ, ਠੀਕ ਏ। ਉਹੀ ਪੰਦਰਾਂ ਦਿਨਾਂ ਬਾਅਦ, ਵੀਹ ਦਿਨਾਂ ਬਾਅਦ ਬਸ
ਪਾ ਕੇ ਖਾਓ ਨਾ ਚੀਜ਼ ਬਾਹਰ ਦੀ ਤਾਂ ਠੀਕ ਰਹਿੰਦਾ ਸਰੀਰ ਵੀ ਠੀਕ ਰਹਿੰਦਾ। ਰੋਜ਼ ਡੇਲੀ ਖਾਣ ਨਾਲ ਸਰੀਰ ਵੀ ਸਾਡੇ ਖ਼ਰਾਬ ਹੋ ਜਾਂਦੇ ਨੇ।
ਖਾਂਦੇ ਨੇ ਜ਼ਿਆਦਾ
ਅੱਛਾ, ਹਾਂ ਏ ਸਭ ਤੋਂ ਵਧੀਆ ਸੈਲਡ ਤਾਂ, ਬੱਚੇ ਵਾਸਤੇ ਸਭ ਤੋਂ ਵਧੀਆ ਏ। ਯੰਗ ਏਜ ਵਾਸਤੇ ਬੜਾ ਵਧੀਆ ਵੇ, ੲਕਸੱਸ ਸਹੀ, ਜਿਹੜੇ ਜਿਮ ਜਾਂਦੇ ਨੇ ਬੱਚੇ, ਉਹਨਾਂ ਵਾਸਤੇ ਬੜਾ ਵਧੀਆ ਸੈਲਡ ਵਗੈਰਾ ਤਾਂ।
ਹੂੰ।
ਹੋਰ ਸੁਣਾਓ। ਹੋ ਗਏ ਵਿਹਲੇ, ਕੰਮ ਕਰ ਲਿਆ ਸਫਾਈਆਂ ਵਗੈਰਾ।
ਹਾਂਜੀ ਹਾਂਜੀ ਉਹ ਸਵੇਰੇ ਹੀ ਨੌ, ਅੱਠ, ਸਾਢੇ ਅੱਠ ਵਜੇ ਵੇਹਲੀ ਹੋ
ਅੱਛਾ- ਅੱਛਾ, ਜਲਦੀ ਕਰ ਲੈਂਦੇ ਤੁਸੀ ਜਲਦੀ ਉੱਠ ਜਾਂਦੇ ਹੋਵੇਗੇ ਨਾ।
ਹਾਂਜੀ।
ਹੋਰ ਸੁਣਾਔ, ਸਿਲਾਈ ਵਗੈਰਾ ਵੀ ਕਰਦੇ ਹੋ।
ਸਿਲਾਈ ਨਹੀਂ ਹੁਣ ਨੀ ਕਰਦੇ। ਪਹਿਲਾਂ ਕਰਦੇ ਹੁੰਦੇ ਸੀ ਹੁਣ ਥੋੜਾ ਆਈਸ ਸਾਈਡ ਵੀਕ ਹੋ ਗਈਆਂ ਥੋੜੇ ਜਿਹੇ ਤਾਂ ਕਰਕੇ ਨੀ ਕਰਦੇ।
ਹੂੰ ਉਹ ਤਾਂ ਹੈ ਮਸ਼ੀਨ ਤੇ ਜ਼ੋਰ ਲੱਗਦਾ ਨਾ ਦੇਖਦੇ ਹੋਏ, ਕੀ ਕਰਦੇ ਸੀ ਪਹਿਲੇ ਸਿਲਾਈ?
ਕੱਪੜੇ ਸੀਂਉਦੇ ਸੀ। ਅਪਣੇ ਹੀ ਘਰ ਦੇ, ਹਾਂਜੀ ਸਲਵਾਰਾਂ, ਪਜਾਮੇ ਵਗੈਰਾ
ਅੱਛਾ ਅੱਛਾ, ਠੀਕ ਆ ਠੀਕ ਆ। ਵਧੀਆ ਏ ਵੀ ਵਧੀਆ, ਘਰ ਬੈਠੇ ਔ ਮਾੜਾ ਥੋੜੀ ਏਹ ਹੱਥ ਦਾ ਹੁਨਰ ਹੁੰਦਾ, ਕਰਦੇ ਰਹਨ ਦਾ
ਹੂੰ।
ਤੁਹਾਡੇ ਕੋਈ ਸੀਦਾਂ ਸੀ ਪਹਿਲੇ ਕੰਮ ਕਰਦਾ ਪੈਆ ਸੀ।
ਮੰਮੀ ਕਰਦੇ, ਸਸੂ ਮਾਂ ਕਰਦੇ ਆ।
ਅੱਛਾ ਸੱਸੂ ਮ ਕਰਦੇ ਆ, ਹਾਂ ਬਸ ਫਿਰ ਠੀਕ ਹੈ ਫੇਰ ਉਹ ਸੱਸੂ ਮਾਂ ਨੇ ਤੁਹਾਨੂੰ ਵੀ ਸਿਖਾ ਦਿੱਤੀ ਜਾਚ ਕੰਮ ਕਰਨ ਲਈ। ਹੋਰ ਸੁਣਾਓ।
ਹੂੰ।
ਕਿੰਨੇ ਭੈਣ- ਭਰਾ ਤੁਸੀਂ?
ਚਾਰ, ਪੰਜ
ਅੱਛਾ ਚਾਰ
ਚਾਰ ਭੈਣਾਂ ਇੱਕ ਭਰਾ
ਅੱਛਾ ਅੱਛਾ ੀ ੀ ਜੁਆਇੰਟ ਫੈਮਲੀ ਚ ਤੁਹਾਡੇ ਸਾਰੇ
ਹਾਂਜੀ
ਅੱਛਾ ਅੱਛਾ ਹ ਚਾਚੀ ਤੇ ਹੋ ਕਦੇ ਵੀ ਬੱਚੇ ਹੋਣਗੇ
ਹਾਂਜੀ ਉਹ ਨਾਲ ਦੋ ਬੇਟੇ ਇੱਕ ਬੇਟੀੇ
ਅੱਛਾ ਇੱਕ ਬੇਟਾ ਇੱਕ ਬੇਾ ਠੀਕ ਹੈ ਜੀ ਹੋਰ ਸੁਣਾਓ
ਵਧੀਆ ਠੀਕ ਠਾਕ ਤੁਸੀਂ ਸੁਣਾਓ
ਹੋਰ ਹੋਰ ਨਵੀਂ ਤਦੀ ਕੋਈ
ਸਭ ਠੀਕ ਠਾਕ ਵਧੀਆ
ਕਿੰਨੇ ਵਜੇ ਜਾਂਦੇ ਤੁ ਸ਼ਾਮੀ ਗੁਰਦੁਆਰੇ
ਚਾਲ ਸਾਡੇ ਤਨ
ਅੱ ਪਾਠ ਹੁੰਦਾ ਉੱਥੇ ਇਹ ਸੇਵਾ ਕਰਨ ਜਾਂਦਾ
ਸੇਵਾ ਕਰਦੇ
ਅੱਛਾ ਸੇਵਾ ਕਰਨ ਕਿੰਨੇ ਵਜੇ ਵਾਪਿਸ ਆ ਜਾਂਦੇ ਫਿਰ ਅੱਛਾ ਜੋੜਿਆਂ ਦੀ ਸੇਵਾ ਕਰਦੇ ਨਾਲ ਕੀਰਤਨ ਸੁੰਦਰ ਰਹਿੰਦੇ ਕੰਨਾਂ ਚ ਕੀਰਤਨ ਖਤਮ ਪੈਂਦਾ ਰਹਿੰਦਾ ਚਲੋ ਵਧੀਆ ਵੀ ਵੀ ਰੱਬ ਨਾਲ ਲੱਗਿਆ ਹੋਇਆ ਬੰਦਾ ਵਧੀਆ ਹੁੰਦਾ
ਹਮ
ਹੋਰ ਸੁਣਾ
ਰ ਵੱ
ਹ ਬੇਟਾ ਕੀ ਕਰਦਾ ਤੁਹਾਡਾ ਹਲੇੇ ਨਾ ਵੀ ਅੱਛਾ ਪਾਪਾ ਨਾਲ ਠੀਕ ਹੋਰ ਸੁਣਾਓ ਨਵਿਤਾ ਜੀ ਕੋਈ ਹੋਰ ਕਿਤੇ ਯਾਤਰਾ ਦਾ ਪ੍ਰੋਗਰਾਮ ਨੀ ਬਣਾਇਆ ਤੁਸੀਂ
ਨਹੀਂ ਹਜੇ ਤੱਕ ਤੇ ਨਹੀਂੀ ਹੈ ਹਜ਼ੂਰ ਸਾਹਿਬ ਸੋਚਦੇ ਪੈਣਗੇ ਹਜ਼ੂਰ ਸਾਹਿਬ ਜਾਣਾ
ਅੱਛਾ ਜੀ ਅੱਛਾ ਜੀ ਗਰਮੀ ਬਹੁਤ ਹੁੰਦੀ ਹੈ ਉੱਥੇ ਤਾਂ ਹਜ਼ੂਰ ਸਭਬ ਤਾਂ
ਨਹੀਂ ਅਕਤੂਬਰ ਨਵੰਬਰ ਚ ਹੀ ਸੋਚ ਕੇ ਹੈ
ਉਦੋਂ ਵੀ ਗਰਮੀ ਹੀ ਹੁੰਦੀ ਦੀਵਾਲੀ ਤੋਂ ਬਾਅਦ ਵੀ ਬੜੀ ਗਰਮੀ ਹੁੰਦੀ ਏਦ ਤਾਂ
ਫਿਰ ਗਰਮੀ ਤੇ ਹੋ ਹੀ ਜਾਵੇ ਫਿਰ ਹੁੰਣਦੀ ਤੇ ਫਿਰ ਬਾਬੇ ਦੇ ਦਰਸ਼ਨ ਤੇ ਕਰਨਾ ਹੀ ਹੈਾ
ਚਿੰਤਾ ਬਾਬਾ ਜੀ ਬੁਲਾਉਣਗੇ ਤੇ ਜ਼ਰੂਰ ਜਾਵਾਂਗੇ ਮੈਂ ਤਾਂ ਹੇਮਕੁੰਟ ਸਾਹਿਬ ਸੋਚ ਕੇ ਜ਼ਰੂਰ ਜਾਵਾਂਗੇ ਇੱਕ ਵਾਰੀ ਜਾਣਾ ਜਿਵੇਂ ਮਰਜ਼ੀ ਜਾਈਏ ਫਿਰ ਹਜ਼ੂਰ ਸਾਹਿਬ ਜਾਵਾਂਗੇ ਫਿਰ ਪਟਨਾ ਪੰਜ ਤਖ਼ਤ ਅਸੀਂ ਪੂਰੇ ਕਰ ਲਈਏ ਆਪਣੇ ਵੀ
ਹੋਰ ਸੁਣਾਓ।
ਹੋਰ ਸ
ਤੁਸੀਂ ਮੰਨੀਕਰਨ ਸਾਹਿਬ ਵੀ ਹੋ ਕੇ ਆਏ ਦਿ ਓ?
ਹਾਂਜੀ।
ਅੱਛਾਜੀ ਅਸ਼ਾ। ਵਧੀਆ ਰਿਹਾ ਉਥੋਂ ਦੀ ਯਾਤਰਾ ਵਧੀਆ ਰਹੀ ਤੁਹਾਡੀ? ਕਿੰਨੇ ਦਿਨ ਲੱਗ ਗਏ ਤੁਹਾਨੂੰ ਯਾਤਰਾ ਕਰਦੇ ਹੋਏ?
ਪੰਜ ਛੇ ਦਿਨ ਤਾਂ ਲੜ ਗ ਗੇ ਚਾਰ ਪੰਜ ਚਾਰ ਪੰਜ ਪੰਜ ਸਟੇਅ ਕਰਕੇ ਜਾਂਦੇ ਨੇ ਰਸਤੇ 'ਚ।
ਕਿਆ ਇਕ ਦਮ ਹੌਲ਼ੀ ਮਨੀਕਰਨ ਸਾਹਿਬ ਕਿਵੇਂ ਦਾ ਤੂਹਾਨੂੰ ਲੱਗਿਆ ਉੱਥੇ ਜਾ ਕੇ ਨਜ਼ਾਰਾ ਮਨੀਕਰਨ ਸਾਹਿਬ ਦਾ?
ਵਧੀਆ ਗੁਰੂ ਘਰ ਜਿੱਥੇ ਵੀ ਚਲੇ ਜਾ, ਸਭ ਵਧੀਆ।
ਹਾਂਜੀ ਉਹ ਤਾਂ ਹੈਗੇ। ਪਾਣੀ ਕਹਿੰਦੇ ਉੱਥੇ ਬੜਾ ਤੇਜ਼ ਚੱਲਦਾ ਐ। ਉੱਥੇ ਦ ਸਟੇਅ ਕੀਤਾ ਇੱਕ ਰਾਤ ਮਨੀਕਰਨ ਸਾਹਿਬ ਦੇ ਜਾ ਕੇ? ਅੱਛਾ ਜੀ ਅੱਛ
ਹਾਂਜੀ।
ਓਥੇ ਸਾਨੂੰ ਓਥੇ ਤਾਂ ਪੱਖੇ ਪੁੱਖੇ ਦੀ ਲੋੜ ਈ ਨੀ ਹੁੰਦੀ ਹੋ ਠੰਡ ਵੈਸੇ ਈ ਬੜੀ ਉਥੇ ਹਾਂਜੀ ਓ ਕੈਂਦੇ ਇੱਕ ਇਕ ਪਾਸੇ ਪਾਣੀ ਗਰਮ ਆਂਦਾ ਇੱਕ ਪਾਸੇ ਠੰਡਾ ਆਂਦਾ ਪਾਣੀ।
ਹਾਂਜੀ।
ਇਸ਼ਨਾਨ ਕਰਨ ਵਾਸਤੇ ਗਰਮ ਪਾਣੀ ਆਂਦਾ ਬਿਲਕੁੱਲ।
ਹੂੰ, ਹਾਂਜੀ। ਹੋਰ ਸਭ ਵਧੀਐ।
ਹੋਰ ਚਲੋ ਠੀਕ ਐ ਜੀ। ਸਤਿ ਸ਼੍ਰੀ ਅਕਾਲ। ਫੇਰ ਕਰਾਂਗੇ।
ਓਕੇ ਜੀ। ਓਹੀ ਓ।